ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ।
ਹੈਲੋ।
ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ।
ਕਿਵੇਂ ਓ?
ਵਧੀਆ ਜੀ, ਵਧੀਆ। ਤੁਸੀਂ ਦੱਸੋ? ਵਧੀਆ, ਤੁਸੀਂ ਦੱਸੋ?
ਹੋਰ, ਕੀ ਕਰ ਰਹੇ ਸੀ?
ਕੁਛ ਨਹੀਂ, ਬਸ ਫ੍ਰਰੀ ਬੈਠੇ ਹੋਏ ਸੀਗੇ। ਤੁਸੀਂ ਦੱਸੋ?
ਓ ਹ
ਹਾਂਜੀ।
ਹਾਂ। ਬਸ ਤੁਸੀਂ।
ਠੀਕ ਹੈ-ਠੀਕ ਹੈ।
ਹੋਰ ਤੁਸੀਂ ਸੁਣਾਓ? ਹਾਂਜੀ।
ਗਰਮੀਆਂ ਦੀ ਛੁੱਟੀਆਂ ਕੱਟਨ, ਕੋਈ ਆਇਆ ਹੋਇਆ।
ਹਾਂਜੀ- ਹਾਂਜੀ ਸਾਡੇ ਘਰੇ ਬੱਚੇ ਆਏ ਹੋਏ ਨੇ, ਮੇਰੀਆਂ ਭੈਣਾਂ ਆਈਆਂ ਹੋਈਆਂ ਸੀ।
ਠੀਕ ਹੈ।
ਹਾਂਜੀ-ਹਾਂਜੀ ਫੇਰ ਦੇਖੋ ਜਿਵੇਂ-ਅਸੀਂ ਘੁੰਮਣ ਬਾਹ ਗੇ। ਦੋ ਜਿੱਧਣ ਦੀਆਂ ਆਈਆਂ ਨੇ ਦੇਖੋ। ਘੁੰਮਦੇ ਹੀ ਫਿਰਦੀਆਂ। ਕਦੇ, ਕਦੇ ਕਿਤੇ ਕਹਿ ਦਿੰਦੀਆਂ ਨੇ, ਕਦੇ ਕਿਤੇ ਕਹਿ ਦਿੰਦੀਆਂ ਨੇ।
ਚਲੋ ਵਧੀਆ ਗੱਲ ਹੈ। ਮਸਤੀ ਕਰੋ, ਥੋੜੇ ਦਿਨ ਆਈਆਂ ਨੇਗੀਆਂ ਸਾਰੇ ਮਿਲ ਕੇ ਇੰਜੋਏ ਕਰੋ ਕੱਲੇ-ਕੱਲੇ ਬੰਦਿਆਂ ਤੋਂ ਤਾਂ ਦੇਖੋ ਜਾਇਆ ਵੀ ਨਹੀਂ ਜਾਂਦਾ ਹੈਗਾ।
ਹਾਂਜੀ-ਹਾਂਜੀ ਹੁਣ ਦੇਖੋ ਜਿਵੇ ਆਂ ਛੁੱਟੀਆਂ ਹੋਈਆਂ ਸੀ ਬ ਮੈਂ ਵੀ ਇੱਕ ਜਦੋਂ ਪਹਿਲਾਂ ਮੇਰੇ ਬ੍ਰ ਕਜ਼ਨ ਦਾ ਵਿਆਹ ਸੀ। ਬਸ, ਉਦੋਂ ਗਈ ਸੀ ਲਗਾ ਲੋ, ਮੈਂ ਆਪਣੀ ਭੂਆ ਕੋਲੇ ਹਾਂਜੀ ਉਸ ਤੋਂ ਬਾਅਦ ਤਾਂ ਦੇਖੋ ਮੈਂ ਕਿਤੇ ਗਈਓ ਨੀ ਹੈਗੀ, ਵੀ ਘਰੇ ਸੀਗੀ ਵੀ ਰਹਿਣ ਰੂਣਸ ਤਾਂ ਦੇਖੋ ਕਿਤੇ ਜਾਂਦੇ ਹੀ ਨੀ।
ਠੀਕ ਹੈ।
ਹੁਣ ਜਿਵੇਂ- ਮੇਰੀ ਮੰਮੀ ਦੇਖੋ, ਮੇਰੇ ਨਾਨਕੇ ਗਏ ਹੋਏ ਨੇ।
ਅੱਛਾ ਤੁਹਾਡੇ ਮੰਮੀ ਚਲੇ ਗਏ ਨੇ, ਕੱਲ ਤੇ ਇੱਥੇ ਹੈਗੇ ਸੀਗੇ, ਸ਼ਾਇਦ ਮੈਂ ਕੋਲ ਵੀ ਕੀਤੀ ਸੀ। ਉਹਨਾਂ ਨੇ ਪਿਕ ਕੀਤੀ ਸੀ।
ਹਾਂਜੀ ਉਹ ਨਾ ਕੱਲ ਸ਼ਾਮ ਨੂੰ ਹੀ ਗਏ ਸੀ। ਇੱਕ ਕੁ ਵਜੇ ਕਿਉਂਕਿ, ਉਹ ਮੇਰੀ ਨਾਨੀ ਤੋਂ ਫੇਰ ਕੰਮ ਨੀ ਨਾ ਹੁੰਦਾ। ਮੇਰੇ ਦੋਨੇ ਮਾਮੀ ਗਏ ਹੋਏ ਸੀਗੇ ਹੁਣ।
ਠੀਕ ਹੈ।
ਹਾਂਜੀ-ਹਾਂਜੀ ਫੇਰ ਚਲੋ ਮੇਰੇ ਮੰਮਾ ਮੰਡੇ ਨੂੰ ਇਸ ਕਰਕੇ।
ਚਲੋ ਵਧੀਆ ਕੰਮ ਹੈ, ਉਲਟਾ ਹੋ ਰਿਹਾ ਨਾ ਤੁਾਡੀ ਮੰਮੀ ਉੱਧਰ ਚਲੇ ਗਏ ਨੇ, ਉਹ ਅੱਗੇ ਚਲੇ ਗਏ ਨੇ ਤੇ ਤਾਡੇ ਕੱਰ ਭੂਆ ਹੋਰੀ ਆਗੀਆਂ, ਸਿਸਟਰ ਆ ਗਈਆਂ ਨੇਗੀਆਂ।
ਹਾਂਜੀ- ਹਾਂਜੀ ਫੇਰ ਉਹ ਮੇਰੀ ਨਾਨੀ ਤੋਂ ਕੰਮ ਨੀ ਹੁੰਦਾ ਉਹ ਮੈਨੂੰ ਬੁਲਾ ਰਹੀ ਸੀ ਮੈਂ ਕਦੇ ਰਹਿਣ ਗਈ ਨੀ ਐਵੇਂ
ਠੀਕ ਹੈ, ਮੇਰਾ ਤਾਂ ਆਪ ਣੀ ਕਿਤੇ ਜਾ ਕੇ ਦਿਲ ਲੱਗਦਾ ਹੈਗਾ। ਮੈਨੂੰ ਬਹੁਤ ਔਖਾ ਹੋ ਜਾਂਦਾ।
ਦੇਖੋ ਮਜਬੂਰੀ ਨੂੰ ਹੀ ਰਹਿਣਾ ਪੈਂਦਾ ਜਿਵੇਂ ਹੁਣ ਮੇਰੀ ਪੂਆ ਦੇ ਮੁੰਡੇ ਦਾ ਵਿਆਹ ਸੀ ਚਲੋ ਮੇਰੇ ਪੂਆ। ਚਲੋ ਉਹਨਾਂ ਕੋਲ ਤਾਂ ਅਸੀਂ ਕਦੇ ਨਾ ਕਦੇ। ਜਾ ਵੀ ਆਨੇ਼ ਹਾਂ ਹੋਰ ਪੂਆ ਕੋਲ ਤਾਂ ਅਸੀਂ ਕਦੇ ਅੱਜ ਤੱਕ ਰਹੇ ਨੀ ਹੈਗੀ ਮੈਂ ਤਾਂ। ਫੇ ਉਹ ਕਹਿਣ ਲੱਗੇ ਗਏ ਕਿ ਤੈਨੂੰ ਇੱਕ ਮਹੀਨਾ ਪਹਿਲਾਂ ਹੀ ਆਣਾ। ਹੋਗਾ ਚਲੋ ਮੈਂ ਉੱਥੇ ਲਾਇਆ ਬਸ ਮੀਨਾ। ਓਦਾਂ ਨੀ ਗੱਲ। ਦਾਂ ਦਾ ਸੀ ਭੈਣਾਂ ਕੋਲ ਵੀ ਮਜਬੂਰੀ ਚ ਪਹਿਲਾਂ ਮੇਰੀ ਭੈਣ ਦਾ ਓਪਰੇਸ਼ਨ ਹੋਇਆ ਸੀ ਇੱਕ ਦਾ ਚਲੋ ਦੂਜੀ ਨੂੰ ਇੰਨਾ ਕੰਮ। ਅਸੀ ਦੋ ਕਰਾਂ ਦਾ। ਤਾਂ ਜਾਣਾ ਵੀ ਐਵੇਂ ਲਗਾ ਲ ਵੀ ਮਜਬੂਰੀ ਨੂੰ ਇਹ ਰਹੀ ਆ ਮੈਂ ਵੀ ਲਗਾ ਲ ਉਹ ਨੀ ਕਿਤੇ ਜਿਵੇੈਂ। ਆਪ ਉਹ ਨੀ ਕਹਿ ਦਿੰਦੇ ਵੀ ਚਲੋ ਦੋ ਦਿਨ ਘੁੰਮੇ ਆਂਦੇ ਆ ਭੈਣ ਭਾਈ ਕੋਲ।
ਹਾਂਜੀ ਹਾਂ।
ਹਾਂਜੀ ਐਂ ਵੀ ਨੀ ਗ ਅ। ਗਈ ਲਗਾ ਲਓ ਹੁਣ ਮੇਰੀ ਭੈਣ ਕਹਿੰਦੀ ਵੀ ਸੀ ਕੱਲ ਨੂੰ ਮੇਰੀ ਇੱਕ ਭੈਣ ਦੇ ਓਦੇ। ਭੰਡਾਰਾ ਇਹਨਾਂ ਦਾ ਮੇਨ ਹੁੰਦਾ ਇਹ ਕਹਿੰਦੇ ਵੀ ਸੀ ਵੀ ਚਲੋ ਸਾਡੇ ਨਾਲ ਚੱਲੋ ਹੁਣ ਸਾਰੀਆਂ।
ਅੱਛਾ ਤੁਸੀਂ ਹੁਣ ਤੁਹਾਡੇ ਸਿਸਟਰ ਚ ਜਾਣਗੀਆਂ ਦੁਬਾਰਾ ਵਾਪਸ।
ਬਸ ਹੁਣ ਕੱਲ ਨੂੰ ਆਪਣੇ ਆਪਣੇ ਕੱਰ ਚਲੀਆਂ ਜਾਣਗੀਆਂ ਦੋ ਆਈਆਂ ਸੀਗੀਆਂ ਹੁਣ।
ਠੀਕ ਏ ਠੀਕ ਏ ਮਤਲਬ ਕਿ ਦੋਵੇਂ ਆ ਗਈਆਂ ਨੇ। ਮਤਲਬ ਹਜ੍ ਛੁੱਟੀਆਂ ਤੇ ਕਾਫੀ ਦਿਨ ਪਏ ਹੋਏ ਨੇ।
ਫੇਰ ਉਹ ਇਹ ਹੈ ਨਾ ਵੀ ਇੱਕ ਦੇ ਘਰੇ ਦੇਖੋ ਮਿਸਤਰੀ ਲੱਗਿਆ ਘਰ ਪਾਣਾ ਉਹਨਾਂ ਨੇ।
ਠੀਕ ਏ।
ਫੇਰ ਉਹ ਦੂਜੀ ਦੇ ਭੈਣ ਦੇ ਕੱਟੇ ਰਹਿਣ ਦਿੰਦੇ ਨੇ ਬਸ ਛੁੱਟੀਆਂ ਚ ਦੋ ਚਾਰ ਦਿਨ ਆਂਦੀ ਆ। ਵੀ ਚਲੋ ਮੁੰਡਾ ਪਹਿਲਾਂ ਆ ਗਿਆ ਸੀ। ਤੇ ਇਹਨਾਂ ਦਾ ਹਾਂ ਚਲੋ ਦੋ ਚਾਰ ਦਿਨ ਇਹ ਲਾ ਗੇ।
ਚਲੋ ਵਧੀਆ ਏ ਜਿੰਨੇ ਦਿਨ ਛੱਡਿੰਦੇ ਉਨੇ ਦਿਨ ਵਧੀਆ ਹੁੰਦਾ ਹੈਗਾ।
ਫੇਰ ਮੇਰੀਆਂ ਦੋ ਤਾਏ ਦੀਆਂ ਕੁੜੀਆਂ ਆ ਜਾਣੀਆਂ ਨੇ ਚੌਵੀ ਤਰੀਕ ਨੂੰ।
ਠੀਕ ਏ ਉਹ ਵੀ ਤੁਹਾਡੇ ਘਰ ਰਹਿਣਗੀਆਂ ਜਾਂ ਫਿਰ ਤਾਂ।
ਹਾਂਜੀ ਹਾਂਜੀ ਅਸੀਂ ਇਕੱਠੇ ਹੀ ਹਾਂ ਤਿੰਨੋ ਮੇਰੇ ਡੈਡੀ ਹੋਣ। ਉਹਨਾ ਨੂੰ ਵੀ ਬੁਲਾ ਰੇ ਸੀ ਵੀ ਇਕੱਠੀਆਂ ਹਈ ਆ ਜੋ ਘੁੰਮੋ ਫਿਰ ਲਾਂਗੇ ਬਸ ਫੇਰ ਉਹ ਤੁਹਾਨੂੰ ਪਤਾ। ਤਾਂ ਵੀ ਕੋਈ ਨਾ ਕੋਈ ਉਡੀਿੱਕਾ ਹੁੰਦਾ ਨਾ।
ਹਾਂ ਕਿਸੇ ਨੂੰ ਕੋਈ ਕੰਮ ਪੈ ਜਾਂਦਾ ਕਦੀ ਕਿਸੇ ਨੂੰ ਕੋਈ ਕੰਮ ਪੈ ਜਾਂਦਾ ਦੇਖੋ ਇਕੱਠਿਆਂ ਨਹੀਂ ਹੋਇਆ ਜਾਂਦਾ।
ਠਾਣੀ ਨੇ ਜਾਣਾ ਪਹਿਲਾਂ ਮੈਂ ਫੇਰ ਆਊਗੀ ਇਹ ਚੀਜ਼ ਹੋ ਜਾਂਦੀ ਆ।
ਚਲੋ ਵਧੀਆ ਇੱਕ ਦੋ ਜਣੀਆਂ ਜਾਣਗੀਆਂ ਤੇ ਦੋ ਜਣ ਆ ਜਾਣਗੀਆਂ ਘਰ ਚ ਰੌਣਕ ਲੱਗੀ ਰਹੇਗੀ ਮਹੀਨਾ। ਜੂਨ ਜੂਨ ਦੀ।
ਹਾਂਜੀ ਹਾਂਜੀ ਬਸ ਇਹੀ ਆ ਵੀ ਲਾ ਲੋ ਇਹੀ ਮਹੀਨਾ ਆਣਾ ਫੇਰ ਕਿਹਨੇ ਆਣਾ।
ਹਾਂ ਨਾ ਫੇਰ ਤੇ ਕੀ ਨੀ ਆਦਾ ਸਿਆਲ ਦੇ ਵਿੱਚ ਇੰਨੀਆਂ ਛੁੱਟੀਆਂ ਨ ਹੁੰਦੀਆਂ ਸਿਆਲ ਦੇ ਵਿੱਚ ਤਾਂ।
ਕੰਮ ਨੂੰ ਵੀ ਨੀ ਹੱਥ ਲੱਗ ਰਿਆ ਬਿਲਕੁਲ ਹੀ ਲਗਾ ਲੋ। ਹੁਣ ਦੇਖਲੋ ਮੈਂ ਹੁਣ ਫਰੀ ਹੋਈ ਸੀ ਪਹਿਲਾਂ ਸਵੇਰੇ ਮੈਂ ਸਮਾਨ ਹੀ ਗਈ ਲਗਾ ਲਓ ਮੈਨੂੰ ਟ੍ਰੇਨਿੰਗ ਮਿਲਣੀ ਸੀਗੀ। ਕੰਮ ਦੀ। ਫੇਰ ਲਗਾ ਲੋ ਹੁਣ ਮੈਂ ਆ ਕੇ ਬਸ ਮੇਰਾ ਸਿਰ ਦੁਖਣ ਲੱਗ ਗਿਆ ਮੈਂ ਪੈ ਗੀ ਸੀ।
ਕਿਸ ਚੀਜ਼ ਦੀ ਟ੍ਰੇਨਿੰਗ ਲੈ ਕੇ ਆਏ ਤੁਸੀਂ ਮੈਨੂੰ ਤਾਂ ਦੱਸਿਆ ਹੀ ਨੀ।
ਉਹ ਬਸ ਮੈਂ ਤੁਾਨੂੰ ਫੇਰ ਦੱਸੂਗੀ ਮੈਂ ਬਸ ਕੋਈ ਉਹ ਦਿੱਤਾ ਸੀਗਾ ਇਸ ਕਰਕੇ।
ਠੀਕ ਏ।
ਤਾਂ ਗਈ ਸੀ, ਇਕੱਲੇ ਫੋਨ ਆਇਆ ਸੀਗਾ, ਉਦੋਂ ਮੈਂ ਪਟਿਆਲੇ ਹੀ ਸੀ, ਅਸੀਂ ਘੁੰਮਣ ਗਏ ਹੋਏ ਸੀ।
ਠੀਕ ਐ।
ਤਾਂ ਕਰਕੇ ਬ ਮੈਂ ਸੋ ਗਈ, ਫੇਰ ਆਪਣਾ ਰੋਟੀ ਵਗੈਰਾ ਖਾ ਲਈ, ਹੁਣੇ ਉੱਠੇ ਸੀਗੇ।
ਮੈਂ ਵੀ ਨਾ ਵੇਖ ਰਹੀ ਸੀਗੀ, ਅਹ ਮੈਂ ਵੀ ਇਹ ਚੀਜ਼ ਵੇਖ ਰਹੀ ਸੀਗੀ ਕਿ ਜਿਵੇਂ ਚਲੋਂ ਆਪਣਾ ਔਨਲਾਈਨ ਵਰਕ ਤਾਂ ਦੇਖੋ ਚੱਲਦਾ ਹੀ ਰਹਿੰਦਾ, ਹਨਾਂ ਵੀ ਚਲੋਂ ਮੈਂ ਨਾਲ ਨਾਲ ਨਾ ਕੋਈ ਪ੍ਰਾਈਵੇਟ ਜੋਬ ਦੇਖ ਰਹੀ ਸੀਗੀ, ਮੈਂ ਬੈਂਕ ਦੇ ਵਿੱਚ ਵੀ ਰਿਜ਼ਿਊਮ ਸੈਂਡ ਕੀ ਤੇ ਹੋਏ ਨੇ ਗੇ, ਵੀ ਚੱਲੋਂ ਨੌ ਤੋਂ ਪੰਜ ਹੁੰਦਾ ਬੈਂਕ ਵੀ, ਉਸ ਤੋਂ ਬਾਅਦ ਵੀ ਬਹੁਤ ਟਾਈਮ ਹੁੰਦਾ, ਆਪਾਂ ਅਨਮੈਰਿਡ ਆ ਵੀ ਆਪ ਪਣੇ ਕਿਹੜਾ ਬੱਚੇ ਹੁੰਦੇ ਨੇ ਨਾ, ਕਿ ਪੰਜ ਵਜੇ ਘਰ ਆ ਕੇ ਆਪ ਆਪਾਂ ਨੌ ਦਸ ਵਜੇ ਸੋਨੇ ਆ, ਕਿ ਚਾਰ-ਪੰਜ ਘੰਟੇ ਚਲੋਂ ਔਨਲਾਈਨ ਕੰਮ ਕਰ ਲਿਆ। ਪਰ ਕਈ ਬੈਂਕਾਂ ਦੇ ਵਿੱਚ ਟਰਾਈ ਕੀਤਾ ਸੀਗਾ, ਉਹ ਕਹਿੰਦੇ ਕਿ ਕਿ ਐਕਸਪੀਰੀਅੰਸ ਚਾਈਦਾ, ਪਰ ਜਿਹੜੇ ਆਪਣੇ ਪ੍ਰਾਈਵੇਟ ਬੈਂਕ ਨੇ ਇਹ ਕਹਿੰਦੇ ਕਿ ਅਸੀਂ ਰੱਖ ਤੇ ਲਵਾਂਗੇ ਤੇ ਕੀ ਪੇਮੈਂਟ ਥੋੜ੍ਹੀ ਘੱਟ ਦਵਾਂਗੇ, ਮਤਲਬ ਕਿ ਤਿੰਨ ਜਾਂ ਚਾਰ ਕੁ ਹਜ਼ਾਰ ਅਸੀਂ ਦੇਵਾਂਗੇ।
ਅੱਛਾ ਅੱਛਾ।
ਫਿਰ ਮੈਂ ਇੱਥੇ ਦੇਖਦੀ ਪਈ ਸੀ, ਕਿ ਬਾਕੀ ਮੈਂ ਤੁਹਾਡੇ ਨਾਲ ਫਿਰ ਅ ਬਾਅਦ ਦੇ ਵਿੱ ਚੀ, ਗੱਲ ਕਰਾਂਗੇ ਨਾ, ਵੀ ਕੀ ਤੁਸੀਂ ਕੀ ਕਰਕੇ ਆਇਓ ਅਤੇ ਕੀ ਨਈਂ ਕਰਕੇ ਆਏ।
ਠੀਕ ਐ, ਠੀਕ ਐ।
ਹਾਂ, ਫਿਰ ਮੈਂ ਰਿਜ਼ਊਮ ਵੀ ਦਿੱਤੇ ਹੋਏ ਨੇ ਹਜੇ ਮੈਨੂੰ ਕੋਲ ਨੀ ਆਈ ਹੈਗੀ ਬੈਂਕ ਦੇ ਵਿੱਚੋਂ।
ਅੱਛਾ ਅੱਛਾ, ਹਾਂਜੀ ਉਹ ਤਾਂ ਫੇਰ ਅਲੱਗ-ਅਲੱਗ ਹੁੰਦਾ ਨਾ, ਹਾਂਜੀ ਹਾਂਜੀ।
ਵੀ ਕੰਮ ਸਿਖਾਣਗੇ।
ਵੀ ਹਾਂਜੀ ਵੀ ਕਿਤੇ ਇੱਕ ਦੋ ਜਗ੍ਹਾ ਹੱਥ ਪੈ ਜੇ, ਚਲੋਂ ਕੰਮ ਦਾ ਵਧੀਆ ਈ ਆ।
ਹਾਂਜੀ ਹਾਂ, ਉਹ ਕਹਿੰਦੇ ਕਿ ਜਿਹੜੇ ਆਪਣੇ ਸਰਕਾਰੀ ਬੈਂਕ ਹੁੰਦੇ ਨੇ ਨਾ ਉਹ ਕਹਿੰਦੇ ਕਿ ਸਾਨੂੰ ਛੇ ਮਹੀਨਿਆਂ ਦਾ ਏਕਸ ਪੀਰੀਅਸ ਚਾਈਦਾ। ਕਿ ਜਿਹਦੇ ਕੋਲ ਛੇ ਮਹੀਨਿਆਂ ਦਾ ਐਕਸਪੀਰੀਅੰਸ ਹੈਗਾ ਤੇ ਸਰਕਾਰੀ ਬੈਂਕ ਆਲੇ ਉਹ ਰੱਖ ਲੈਂਦੇ ਨੇਗੇ।
ਹਾਂਜੀ, ਉਹਨਾਂ ਨੂੰ ਫਿਰ ਐਕਸਪੀਰੀਅੰਸ ਚਾਹੀਦਾਂ ਹੁੰਦਾ ਨਾ ਵੀ ਦੇ ਐਕਸਪੀਰੀੰਸ ਹੋਊਗਾ ਤਾਂ ਹੀ ਆ, ਜਾਂ ਅਲਗ ਟੈਲੀ ਵਗੈਰਾ ਦਾ ਕੋਰਸ ਕੀਤਾ ਹੋਇਆ ਜਿਵੇਂ।
ਨਈਂ ਉੱਥੇ ਆਪਣੀ ਟਾਈਪਿੰਗ ਈ ਚੱਲਦੀ ਐ।
ਅੱਛਾ ਅੱਛਾ। ਵੀ ਚਲੋਂ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਚਲੋਂ ਕੋਈ ਕੋਰਸ ਹੋਵੇ ਕਿੱਤਾ ਨਾਲ। ਵੀ ਚਲੋਂ ਜ਼ਿਆਦਾ ਵਧੀਆ ਫੇਰ।
ਹਾਂਜੀ ਹਾਂ, ਕਿਉਂਕਿ ਜਿਹੜਾ ਮੈਂ ਕੋਰਸ ਕੀਤਾ ਹੋਇਆ ਬੀ ਸੀ ਏ ਕੀਤੀ ਹੋਈ ਐ ਨਾ, ਉਹ ਆਪਣੇ ਕੰਪਿਊਟਰ ਦੇ ਰਿਲੇਟ ਰਿਲੇਟਡ ਈ ਐ, ਬੈਂਕ ਦੇ ਰਿਲੇਟਡ ਹੀ ਐ, ਪੀਜੀਡੀ ਸੀ ਹੋਗੀ ਬੀਸੀ ਹੋਗੀ, ਐੱਮ ਐੱਸ ਸੀ ਹੋਗੀ ਮਤਲਬ
ਵਧੀਆ ਮਿਲ ਸਕਦੀ ਆ, ਨਾ ਦੇਖੋਂ ਤੁਸੀਂ ਤਾਂ ਕੀਤਾ ਹੋਇਆ ਆਪਣਾ ਵਧੀਆ।
ਹਾਂਜੀ ਹਾਂ, ਫਿਰ ਗੱਲ ਉੱਥੇ ਆਦੀ ਐ ਨਾ ਕਿ ਕੋਈ ਦੇਖੋ ਨੌਲੇਜ ਦੇਣ ਵਾਸਤੇ ਤਿਆਰ ਨਈਂ ਨਾ ਹੈਗਾ, ਅਗਲੇ ਨੂੰ ਇਦਾਂ ਹੁੰਦਾ ਕਿ ਹਾਂ ਨਾ ਫਰੀ ਦੇ ਵਿੱਚ ਬੈਠ ਠੇ ਗੀ, ਸਾਨੂੰ ਸਿਖਾਨਾ ਪਏਗਾ, ਫਿਰ ਉਸ ਚੀਜ਼ ਨੂੰ ਥੋੜ੍ਹੀ ਜਿਹੀ ਸਿਫਾਰਸ਼ ਲਗਾਉਣੀ ਪੈਂਦੀ ਐ।
ਹੁੰਦੀ ਆ। ਅਗਰ ਤਾਂ ਪਹਿਲਾਂ ਵਧੀਆ ਐਕਸਪੀਰੀਅੰਸ ਹੋਵੇ, ਫਿਰ ਜ਼ਿਆਦਾ ਵਧੀਆ ਹੁੰਦਾ।
ਹਾਂਜੀ ਹਾਂ ਦੇਖੋ, ਐਕਸਪੀਰੀਅੰਸ ਬਣਾਉਨ ਵਾ
ਹੁਣ ਪਹਿਲਾਂ ਕੀ ਸੀ, ਲੋਕ ਐ ਵੀ ਸੀ ਦੇਖੋ ਵੀ ਪਹਿਲਾਂ ਲੋਕ ਤਿੰਨ-ਤਿੰਨ ਹਜ਼ਾਰ ਦੇ, ਦੋ-ਦੋ ਹਜ਼ਾਰ ਕਈ ਹੁਣ ਮੇਰੀ ਫ ਸਹੇਲੀ ਸੀਗੀ ਇੱਕ ਲਗਾ ਲੋ ਅਗਰ ਆਪਾਂ ਪ੍ਰਾਈਵੇਟ ਜੋਬ ਦੀ ਕੰਮ ਗੱਲ ਕਰੀਏ, ਮੇਰੀ ਇੱਕ ਸਹੇਲੀ ਹੁਣ ਦੀ ਸੀ, ਉਹਦਾ ਕੀ ਸਿਸਟਮ ਸੀ ਦੇਖੋ ਉਹ ਮੇਰੇ ਨਾਲੇ ਪੜ੍ਹਦੀ ਸੀ ਫੇਰ ਉਹ ਹੱਟ ਗਈ ਪੜ੍ਹਨ ਤੋ ਅੱਗੇ ਨੀ ਪੜ੍ਹੀ ਉਹੋ।
ਠੀਕ ਐ।
ਉਹਨੇ ਫੇਰ ਨਾ ਜਿਵੇਂ ਲਗਾ ਲੋ ਲੋਕਡਾਊਨ ਚੱਲਿਆ ਜਦੋਂ ਉਦੋਂ ਸਭ ਨੂੰ ਇਹ ਹੋ ਗਿਆ ਸੀ, ਕੰਮ ਕੰਮ ਦਾ ਦੇਖੋਂ। ਉਹ ਬਸ ਨਾ ਕਿਸੇ ਉਹ ਚ ਲੱਗ ਗਈ ਨਿਊਜ ਵਾਲੇ ਚੈਨਲ ਚ।
ਠੀਕ ਹੈ।
ਉੱਥੇ ਦੇਖੋ ਨਾ ਇੱਕ ਸਾਲ ਪੂਰਾ ਬਿਨਾਂ ਪੈਸਿਆਂ ਤੋਂ ਕੰਮ ਕੀਤਾ ਬਿਲਕੁਲ ਫਰੀ ਆਫ ਕੋਸਟ ਈਵਨ ਤੱਕ। ਕਿਉ ਕਿਰਾਇਆ ਵੀ ਨੀ ਉਹ ਚਲੋ ਦਿੰਦੇ ਸੀ ਨ ਅਗਲਾ ਕਹਿ ਦਿੰਦਾ ਵੀ ਚੱਲ ਹਜ਼ਾਰ ਦੋ ਹਜ਼ਾਰ ਦੇ ਦਿੰਦੇ ਆ। ਵੀ ਚਲੋ ਅਗਲਾ ਮਹੀਨੇ ਚ ਦਸ ਦਿਨ ਚ ਕੋਈ ਨਾ ਕੋਈ ਕੰਮ ਸਿੱਖ ਜਾਂਦੇ ਆਂ ਦੇਖੋ ਆਪਾਂ ਸਿੱਖਣਾ ਵੀ ਕਿ ਜਦੋਂ ਦੋ ਤਿੰਨ ਦਿਨ ਮੰਨ ਲਓ ਜਿਹੜਾ ਮੰਨ ਲਓ। ਜੇ ਆਪਾਂ ਨਿਊਜ਼ ਵਾਲੇ ਦੀ ਗੱਲ ਕਰ ਰਹੇ ਹਾਂ। ਤਾਂ ਦੋ ਤਿੰਨ ਦਿਨ ਮੰਨ ਲਓ। ਹਾਂਜੀ ਹਾਂਜੀ ਜੇ ਦੋ ਤਿੰਨ ਦਿਨ ਵੀ ਲਗਾ ਲਓ ਸਿੱਖ ਗਏ ਉਹਨੇ ਇੱਕ ਸਾਲ ਫਰੀ ਕੰਮ ਕੀਤਾ ਪਰ ਉਸ ਤੋਂ ਬਾਅਦ ਉਹ ਫਿਰ ਉੱਥੇ ਜੋਬ ਈ ਲੱਗ ਗਈ। ਫਿਰ ਉਹਦੀ ਤਨਖਾਹ ਸੱਤ ਅੱਠ ਦਸ ਹੋ ਗਈ ਚਲੋ। ਫੇਰ ਉਹ ਕਹਿੰਦੀ ਵੀ ਇੱਥੇ ਬਰਡਨ ਜ਼ਿਆਦਾ ਸੀਗਾ ਜਿੱਥੇ ਉਹ ਲੱਗੀ ਹੋਈ ਸੀ। ਫੇਰ ਉਹਨੇ ਕਿਤੇ ਦੇਖੋ ਹੋਰ ਅਪਲਾਈ ਕਰ ਲਿਆ ਉੱਥੇ ਹੋਣੀ ਚਲੋ ਪੋਸਟ ਉਹ ਵੀ ਪਟਿਆਲੇ ਈ ਆ ਫਿਰ ਉਹਨੇ ਉੱਥੇ ਅਪਲਾਈ ਕਰਤਾ। ਇੱਥੇ ਆ ਗਿਆ ਹੁਣ ਉਹ ਕਹਿੰਦੀ ਮੇਰੀ ਪੰਦਰਾਂ ਹਜ਼ਾਰ ਤਨਖਾਹ ਆ ਇੱਥੇ ਦੇ ਕਹਿੰਦੀ ਯਾਰ ਇੱਥੇ ਇੰਨਾ ਬਰਡਨ ਨੀ ਹੈਗਾ ਵੀ ਵਧੀਆ ਦੇਖੋ। ਗੱਲ ਇਹ ਆ ਵੀ ਸਟਾਰਟਿੰਗ ਚ ਆਪਾਂ ਨੂੰ ਫਰੀ ਆਫ ਕੋਸਟ ਵੀ ਕਰਨਾ ਪੈਂਦਾ ਨਾ। ਹੁਣ ਮੇਰੇ ਘਰ ਦੇ ਇਹ ਜਾਂ ਜੇ ਮੈਂ ਆਫ ਕੋਸਟ ਕਰਦੀ ਉਹ ਤਾਂ ਕਹਿ ਦਿੰਦੇ ਲੈ ਇਹ ਕੀ
ਮੇਰੇ ਵੀ ਇੱਦੇ ਈ ਸਾਡੇ ਨਾਲ ਵਾਲੇ ਪਿੰਡ ਨਾ ਬੈਂਕ ਹੈ ਉੱਥੇ ਅਸੀਂ ਪਤਾ ਕੀਤਾ ਸੀਗਾ ਉਹ ਕਹਿੰਦੇ ਕਿ ਸਰ ਘਰ ਈ ਬੈਂਕ ਹੈ ਕਿ ਸਾਨੂੰ ਐਕਸਪੀਰੀਅੰਸ ਲਿਆ ਦੋ ਕਿ ਅਸੀਂ ਰੱਖ ਲਵਾਂਗੇ ਕਹਿੰਦੇ ਪਰ ਜੇ ਤੁਸੀਂ ਲੱ ਕ ਕਹਿੰਦੇ ਅਸੀਂ ਰੱਖ ਲਾਂਗੇ ਅਸੀਂ ਲਗਾ ਦਾਂਗੇ ਪਰ ਅਸੀਂ ਉਹ ਪੈਸੇ ਵਗੈਰਾ ਕੋਈ ਨੀ। ਦਵਾਂਗੇ ਕੰਮ ਜ਼ਰੂਰ ਸਿਖਾ ਦਾਂਗੇ। ਤੇ ਨਾ ਅਸੀਂ ਐਕਸਪੀਰੀਅੰਸ ਲੈਟਰ ਦੇਵਾਂਗੇ ਮੈ ਕਿਹਾ ਫਿਰ ਲੱਗ ਕੇ ਕਿ ਕੀ ਫਾਇਦਾ ਤੇ ਜੇ ਤੂੰ ਆਪਣਾ ਐਕਸਪੀਰੀਅੰਸ ਲੈਟਰ ਹੀ ਨੀ।
ਹੁਣ ਦੇਖੋ ਪਹਿਲਾਂ ਲੋਕ ਸੁਵਿਧਾ ਕੇਂਦਰ ਚ ਲੱਗੇ ਹੋਏ ਸੀ ਸਾਡੇ ਇੱਥੋਂ ਕਈ ਪਿੰਡ ਦੇ।
ਠੀਕ ਹੈ।
ਸੁਵਿਧਾ ਕੇਂਦਰ ਚ ਲਗਾ ਲੋ ਪ੍ਰਾਈਵੇਟ ਲੱਗੇ ਹੋਏ ਸੀ। ਹੁਣ ਉਹਨਾਂ ਨੂੰ ਇੰਨੀ ਨੌਲਜ ਆ ਗਈ ਕੰਮ ਅੱਧਿਆਂ ਨੇ ਆਪਣੇ ਕੈਫੇ ਖੋਲ ਲਏ ਦੇਖੋ।
ਹਾਂਜੀ ਹਾਂ ਨਾ।
ਇੱਕ ਇਹ ਚੀਜ਼ ਵੀ ਹੋ ਜਾਂਦੀ। ਨਾ ਬੰਦਾ ਵੀ ਜਦੋਂ ਅਗਲਾ ਸਖਾ ਦਿੰਦਾ ਹੁਣ ਸਾਡੇ ਇੱਥੇ ਕੈਫੇ ਆ ਇੱਕ ਉੱਥੇ ਇੱਕ ਲੱਗਿਆ ਹੋਇਆ ਸੀ ਮੁੰਡਾ ਲਗਾ ਲਓ। ਉਹਨੇ ਸਾਰਾ ਅਗਲੇ ਨੇ ਕੰਮ ਉਹਨੂੰ ਹੀ ਸੰਭਾਲਤਾ ਆਪ ਤਾਂ ਉਹ ਜੋਬ ਕਰਦਾ ਸੀ ਸਰਕਾਰੀ। ਅਗਲੇ ਨੇ ਖੋਲਿਆ ਹੋਇਆ ਸੀ ਵੀ ਚਲੋ ਮੇਰਾ ਇੱਧਰੋਂ ਵੀ ਵਧੀਆ ਹੋਊਗਾ। ਹੁਣ ਜਿਹੜੇ ਨੂੰ ਉਹਨੇ ਰੱਖਿਆ ਹੋਇਆ ਸੀ ਉਹ ਸਾਰਾ ਐਕਸਪੀਰੀਅੰਸ ਪਾ ਗਿਆ। ਕਿਉਂਕਿ ਸਾਰਾ ਦਿਨ ਤਾਂ ਗਾਹਕ ਨੇ ਉਹਦੇ ਕੋਲ ਆਉਣਾ ਦੇਖੋ।
ਹਾਂਜੀ ਹਾਂ ਸਹੀ ਗੱਲ ਆ ਤੁਹਾਡੀ।
ਦਕਾਨ ਛੱਡ ਕੇ ਆਪਣਾ ਕੈਫੇ ਖੋਲ ਲਿਆ ਬਾਅਦ ਚ ਅਗਲੇ ਨੂੰ ਇਹ ਵੀ ਹੋ ਜਾਂਦਾ ਜੇ ਇੱਕ ਬੰਦਾ ਨਾ ਸਾਰਾ ਕੰਮ ਖਾ ਦੇ ਆਪਣਾ ਫੇਰ ਅਗਲਾ ਵੀ ਘਾਟੇ ਚ ਜਾਂਦਾ ਉਹ ਜੇ ਮੈਂ ਦੇਖ ਹਾਂ ਮੈਂ ਵੀ ਕਈਆਂ ਨੂੰ ਦੇਖੋ ਐਵੇਂ ਉਹ ਕਰਿਆ ਵੀ ਲਗਾ ਲੋ ਵੀ ਬਹੁਤ ਉਹ ਹੋਇਆ ਲਗਾ ਲੋ। ਵੀ ਬੰਦਾ ਨਾ ਫੇਰ ਐਂ ਸਮਝਦਾ ਵੀ ਮੈਨੂੰ ਹੀ ਸਾਰਾ ਕੁਛ ਪਤਾ ਮੈਨੂੰ ਹੀ ਨੌਲੇਜ ਆ ਸਾਰਿਆਂ ਦੀ।
ਹਾਂਜੀ ਹਾਂ ਨਾ।
ਇਹ ਚੀਜ਼ ਹੋ ਜਾਂਦੀ ਆ ਚਲੋ ਮੈਮ ਠੀਕ ਆ ਧੰਨਵਾਦ ਜੀ ਮੇਰੇ ਕੋਲ ਨਾ ਕੋਲ ਆ ਰਹੀ ਆ ਇੱਕ ਅਰਜੰਟ ਠੀਕ ਆ।
ਓਕੇ ਜੀ।